ਹੈਲੋ,
ਹੈਲੋ,
ਹੈਲੋ ਹਾਂਜੀ, ਸਸ ਰੀ ਕਾਲ।
ਹੈਲੋ, ਸਸ ਰੀ ਕਾਲ ਜੀ, ਕੀ ਹਾਲ- ਚਾਲ, ਠੀਕ ਹੋ ਤੁਸੀ।
ਹਾਂਜੀ ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ।
ਮੈਂ ਵੀ ਵਧੀਆ, ਹੋਰ ਘਰ ਸਭ ਠੀਕ ਤੁਹਾਡੇ। ਹੋਰ ਤੁਸੀ ਕੀ ਕਰਦੇ ਪਏ ਸੀ, ਫ੍ਰੀ ਹੋ ਗਏ ਹੋ।
ਮੈਂ ਤਾਂ ਹਾਂਜੀ-ਹਾਂਜੀ ਬਸ ਮੈਂ ਤੇ ਫਰੀ ਹਾਂ, ਹੁਣੇ ਰੋਟੀ ਖਾਈ ਸੀ।
ਅੱਛਾ ਖਾ ਲਿਆ ਡਿਨਰ, ਕੀ ਕੀਤਾ ਤੁਸੀਂ ਡਿਨਰ?
ਅਸੀਂ ਡਿਨਰ ਵਿੱਚ ਹੀ ਤੁਹਾਨੂੰ ਪਤਾ ਈ ਏ, ਰਾਤ ਵੇਲੇ ਤੇ ਦਾਲ ਹੀ ਬਣਦੀ ਐ।
ਹਾਂ ਲਾਈਟ ਹੀ, ਡਾ ਰਾਤੀ ਤਾਂ ਲਾਈਟ ਹੀ ਖਾਣਾ ਚਾਹੀਦਾ ਐ। ਤੇ ਮੈਂ ਨਾ ਤੁਹਾਨੂੰ ਅ ਯਾਦ ਹੀ ਕਰਦੀ ਸੀ, ਮੈਂ ਤੁਹਾਡੇ ਕੋਲ ਲਾਈਕ ਮੈਂ ਨਾ ਗੱਲ ਹੀ ਕਰਨੀ ਸੀ, ਮੇਰੇ ਨਾ ਲਾਇਕ ਹੁਣ ਅਸੀਂ ਅ ਮੇਰੇ ਨਾ ਕੋਲਜ ਵਿੱਚ, ਇੱਕ ਨਾ ਪ੍ਰੋਜੈਕਟ ਚੱਲ ਰਿਹਾ ਸੀ। ਕਿ ਲਾਇਕ ਮਤਲਬ ਹੁਣ ਨੋਰਮਲ ਜੋ ਕਰੰਟ ਅਫੇਅਰਸ ਉਹੀ ਤੇ ਮੈਂ ਉਹੀ ਸੋਚ ਰਹੀ ਸੀ, ਮੈਂ ਕਿਹਾ ਤੁਹਾਡੇ ਨਾਲ ਇੱਕ ਵਾਰੀ ਡਿਸਕਸ ਕਰਾਂ ਕਿ ਤੇ ਬਾਕੀ ਮੈਂ ਹੁਣ ਪੜ੍ਹਨ ਲੱਗੀ ਸੀ। ਤੇ ਮੈਂ ਨਾ ਪਹਿਲੇ ਸੋਚਿਆ ਸੀ, ਕਿ ਮੈਂ ਨਾ ਕੈਟ ਦਾ ਇਗਜ਼ਾਮ ਦਾਂਗੀ, ਹਨਾ। ਕਿਉਂਕਿ ਮੈਂ ਸੋ ਸੋਚਿਆ ਸੀ ਮੈਂ ਬਾਹਰ ਜਾਂਗੀ, ਪਰ ਹੁਣ ਤੁਸੀਂ ਇਹ ਵੇਖੋ ਕਿ ਕਿੰਨਾ ਪੇਪਰ ਲੀਕ ਹੋ ਰਿਹਾ। ਲਾਈਕ ਨੀਟ ਦਾ ਕਿ ਕਿੰਨੀ ਵਾਰ ਪੇਪਰ ਲੀਕ ਹੋ ਚੁੱਕਿਆ, ਕੈਟ ਦੇ ਇੰਨੀ ਵਾਰ ਪੇਪਰ ਲੀਕ ਹੋ, ਚ ਤੁਸੀਂ ਸੋਚੋ ਹੂੰ, ਇੱਕ ਕੈਟ ਦੇ ਪੇਪਰ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਬੈਠ ਕੇ ਬੱਚਾ ਪੇਪਰ ਦੇ ਰਿਹਾ ਏ। ਔਰ ਸਭ ਬੱਚੇ ਇਹੀ ਐਕਸਪੈਕਟ ਕਰਦੇ ਆ, ਕਿ ਸਾਡਾ ਪੇਪਰ ਸਹੀ ਹੋਏਗਾ। ਅਸੀਂ ਕਰਕੇ ਆਵਾਂਗੇ, ਉਹ ਫਿਰ ਪੇਪਰ ਲੀਕ ਹੋ ਜਾਂਦਾ ਐ, ਚੈਕਿੰਗ ਖ਼ਰਾਬ ਹੁੰਦੀ ਏ। ਤੇ ਮਤਲਬ ਐਜੂਕੇਸ਼ਨ ਸਿਸਟਮ ਪਤਾ ਨੀ ਕੀ ਹੋ ਗਿਆ।
ਹਾਂਜੀ-ਹਾਂਜੀ, ਐਤਕੀ ਵਾਰ ਤੇ ਨੀਟ ਦਾ ਪੇਪਰ ਜੋ ਸੀ, ਨਾ ਉਹ ਕੀ ਵਾਰ ਸਭਸੇ ਜ਼ਿਆਦਾ ਬੱਚਿਆਂ ਨੇ ਪੇਪਰ ਦਿੱਤਾ ਸੀ, ਐਤਕੀ ਵਾਰ ਛੇ ਲੱਖ ਬੱਚਿਆਂ ਨੇ ਪੇਪਰ ਦਿੱ ਤਾ ਨੀਟ ਦਾ ਪੇਪਰ।
ਸਹੀ ਗੱਲ ਏ, ਮੈਂ ਵੀ ਵੇਖਿਆ ਸੀ। ਇਸ ਸਾਲ ਨਈ, ਔਰ ਨੀਟ ਦਾ ਪੇਪਰ ਦੋ ਵਾਰੀ ਲੀਕ ਹੋ ਚੁੱਕਿਆ, ਦੋ ਵਾਰੀ। ਲਾਇਕ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ। ਇਹ ਹੁਣ ਐਜੂਕੇਸ਼ਨ ਸਿਸਟਮ ਖਰਾਬ ਹੈ ਪਹਿਲੇ ਵਾਲਾ ਖਰਾਬ ਸੀ। ਪਹਿਲੇ ਵਾਲਾ ਤਾਂ ਠੀਕ ਹੈ ਪਹਿਲੇ ਵਾਲਾ ਐਟਲੀਸਟ ਪਹਿਲੇ ਪੇਪਰ ਥੋੜੀ ਐਵੇਂ ਹੁੰਦੇ ਸੀ ਪਰ ਪੇਪਰ ਲੀਕ? ਕਦੀ ਨਹੀਂ ਹੋਇਆ ਕਦੀ ਵੀ ਨਹੀਂ।
ਤੁਸੀਂ ਉਹ ਹੋਣਾ ਪੇਪਰ ਲੀਕ ਹੁੰਦਾ ਉਹ ਅੱਜ ਤੱਕ ਕਦੀ ਲੀਕ ਨਹੀਂ ਹੋਇਆ।
ਹਾਂਜੀ ਉਹ ਕਦੀ ਨਹੀਂ ਲੀਕ ਹੋਏ ਪਰ ਐਚਲੀ ਪਤਾ? ਉਹਨੂੰ ਸੀਗਾ ਤੇ ਕੁਛ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਵੀ ਇਸ ਚੀਜ਼ ਦਾ ਪੱਕਾ ਨਹੀਂ ਪਤਾ। ਪਰ ਜਿਸ ਹਿਸਾਬ ਨਾਲ ਮੈਂ ਹੁਣ ਤੱਕ ਜਿੱਥੇ ਤੱਕ ਮੈਂ ਮਤਲਬ ਦੇਖੀ ਆ ਨਿਊਜ਼? ਔਰ ਬਾਕੀ ਜੋ ਮੈਂ ਆਪਣੇ ਰਿਲੇਟਿਵਸ ਵਗੈਰਾ ਆਪਣੇ ਫਰੈਂਡਸ ਕੋਲ ਪੁੱਛੇ ਜਿਨ੍ਹਾਂ ਨੇ ਇਗਜ਼ਾਮ ਦਿੱਤੇ। ਤੇ ਮੈਨੂੰ ਇਹ ਸਮਝ ਆਇਆ ਕਿ ਸਾਡੇ ਜੋ ਪਹਿਲੇ ਐਜੂਕੇਸ਼ਨ ਸਿਸਟਮ ਸੀ ਨਾ? ਉਹ ਮਤਲਬ ਥੋੜਾ ਠੀਕ ਸੀ ਠੀਕ ਪਹਿਲੇ ਵਾਲਾ? ਪਹਿਲੇ ਵਾਲੇ ਚ ਪਹਿਲੇ ਸਟਾਰਟਿੰਗ ਜਦੋਂ ਸਾਡੇ ਨਾਈਨਟੀਜ਼ ਚ ਗੱਲ ਤਾਂ ਕਿ ਕੁੜੀਆਂ ਨੂੰ ਨਹੀਂ ਪੜ੍ਹਨ ਦਿੱਤਾ ਜਾਂਦਾ ਸੀ ਤਾਂ ਇੰਨੀ ਓਪੋਰਚੁਨਿਟੀ ਨਹੀਂ ਸੀ। ਏ ਆਈ ਨਹੀਂ ਸੀ ਹੁਣ ਏ ਆਈ ਆ ਬੰਦੇ ਬਹੁਤ ਸਮਝਦਾਰ ਹੋ ਗਏ ਆ। ਤੇ ਪੇਪਰ ਵੀ ਲੀਕ ਬਹੁਤ ਇਜਲੀ ਹੋ ਰਿਹਾ।
ਹਾਂ, ਉਹੀ ਨਾ ਹੁਣ ਜਿਵੇਂ ਸਾਡਾ ਐਜੂਕੇਸ਼ਨ ਸਿਸਟਮ ਅੱਛਾ ਏ। ਮੈਨੂੰ ਹੁਣ ਮਤਲਬ ਅੱਛਾ ਤੇ ਆ ਪਰ ਦੇਖੋ ਨਾ ਉਹ ਹੀ ਨਾ ਨੁਕਸਾਨ ਵੀ ਹੈ ਫਾਇਦਾ ਵੀ ਹੈ ਦੋਨਾਂ ਦਾ। ਪਈ ਸੀ ਨੇ ਹੁਣ ਸਾਨੂੰ ਫੈਸੀਲਿਟੀਸ ਸਾਨੂੰ ਜ਼ਿਆਦਾ ਪੈਸੇ ਲਿਟੀ ਨੂੰ।
ਫੈਸਿਲਿਟੀ ਉਹ ਸਾਡੇ ਉੱਤੇ ਡਿਪੈਂਡ ਹੈ ਨਾ ਫੈਸਿਲਿਟੀ ਫੈਸਿਲਿਟੀ ਫੈਸਿਲਿਟੀ ਵਸਤੇ ਯੂਜ ਨਹੀਂ ਕਰ ਰਹੇ ਨਾ।
ਹਾਂ, ਬਸ ਇਹ ਗ਼ਲਤ ਫਾਇਦਾ ਮਤਲਬ ਉਠਾਇਆ ਜਾ ਰਿਹਾ ਏ। ਤੇ ਫਿਰ ਨੁਕਸਾਨ ਵੀ ਇਹਦਾ ਫਿਰ ਐਵੇਂ ਫਿਰ ਸਾਰੇ ਬੱਚਿਆਂ ਨੂੰ ਦਿੱਕਤ ਹੁੰਦੀ ਏ।
ਉਹ ਤੇ ਹੈ ਦਿੱਕਤ ਦੀ ਤੇ ਗੱਲ ਹੈ ਈ। ਸਭ ਬਸ ਦਿੱਕਤ ਦੀ ਗੱਲ ਤੇ ਹੈ ਹੀ ਪਰ ਐਜੂਕੇਸ਼ਨ ਸਿਸਟਮ ਹੁਣ ਅਸੀਂ ਕੀ ਕਰ ਸਕਦੇ ਹਾਂ ਲਾਈਕ ਹੁਣ ਅਸੀਂ ਕੁੱਝ ਸੋਚੀਏ ਕਿ ਅਸੀਂ ਇਹ ਪੇਪਰ ਵਾਸਤੇ ਤਿਆਰੀ ਕਰਾਂਗੇ। ਜਾਂ ਮੇਰੇ ਕਜ਼ਨਸ ਛੋਟੇ ਭੈਣ ਭਰਾ ਨੂੰ ਤਿਆਰੀ। ਕਰਾਵਾਂਗੇ ਅਸੀਂ ਕੀ ਸੋਚ ਕੇ ਕਰਾ ਸਕਦੇ ਆ। ਮਤਲਬ ਕੈਟ ਦਾ ਇਗਜ਼ਾਮ ਦੇਈਏ ਨੀਟ ਦਾ ਦੇਈਏ। ਸਭ ਕੁਛ ਦਾ ਤੇ ਐਸਭ ਇੰਨੇ ਉਹ ਚੱਲ ਰਿਹੇ ਆ, ਪਤਾ ਨੀ। ਕਿਉਂ ਹੋ ਰਿਹਾ ਇਹ ਸਭ ਐਜੂਕੇਸ਼ਨ ਸਿਸਟਮ ਵਿੱਚ ਅੱਜ ਕੱਲ।
ਮੇਰੇ ਜਾਣਕਾਰ ਹੈਗੇ ਨੇ ਤੇ ਨਾ, ਉਹਨਾਂ ਨੇ ਵੀ ਨਾ ਨੀਟ। ਜਿੱਦਾਂ ਪੇਪਰ ਦਿੱਤਾ ਸੀ ਤੇ ਉਹ ਤੇ ਕਾਫੀ ਇਟੈਲੀਜੈਂਟ ਏ। ਤੇ ਉਹਨੇ ਪੇਪਰ ਦਿੱਤਾ। ਤੇ ਉਹ ਕਹਿ ਰਹੀ ਸੀ ਮੇਰਾ ਐਤਕੀ ਵਾਰ ਕਲੀਅਰ ਹੋ ਜਾਏਗਾ, ਕਿਉਂਕਿ ਪੇਪਰ ਬਹੁਤ ਈਜ਼ੀ ਆਇਆ। ਤੇ ਫਿਰ ਉਹਨੂੰ ਤੇ ਬਹੁਤ ਸਾਰੇ ਉਮੀਦਾਂ ਸੀ ਕਿ ਮੇਰਾ ਤੇ ਕਲੀਅਰ ਹੋ ਜਾਏਗਾ ਤੇ ਐਵੇਂ ਜਿਵੇਂ ਪਤਾ ਲੱਗਿਆ ਨਾ ਕਿ ਪੇਪਰ ਲੀਕ ਹੋ ਗਿਆ। ਤੇ ਵਿਚਾਰੀ ਨੂੰ ਬੜਾ ਬੁਰਾ ਲੱਗਿਆ ਕਿਉਂਕਿ ਉਹਨਾਂ ਨੂੰ ਦੁਬਾਰਾ ਪੜ੍ਹਨਾ ਪਏਗਾ ਸਾਰਾ। ਹੋਰ ਪਤਾ ਕਈ- ਕਈ ਬੱਚਿਆਂ ਨੇ ਤੇ ਸੁਸਾਈਡ ਵੀ ਕਰ ਲਈ ਕਿ ਅਸੀਂ ਮਾਰਾ ਕਿ ਹੁਣ ਦੁਬਾਰਾ ਤੋਂ ਪ੍ਰੈਸ਼ਰ ਲਈਏ ਅਸੀਂ ਦੁਬਾਰਾ ਤੋਂ ਪੜੀਏ। ਤੇ ਤੁਹਾਨੂੰ ਪਤਾ ਹੀ ਹੋਵੇਗਾ ਕਾਫ਼ੀ ਬੱਚਿਆਂ ਨੇ ਸੁਸਾਈਡ ਵੀ ਕੀਤਾ ਏ।
ਸਹੀ ਹੁੰਦਾ ਫਿਰ। ਉਹ ਬੱਚਾ ਕੀ ਸੋਚ ਕੇ ਦੁਬਾਰਾ ਪੇਪਰ ਦੇਵੇਗਾ ਲਾਈਕ ਬੱਚੇ ਕੋਲ ਵੀ ਤੇ ਫਿਰ ਹੋਣਾ ਚਾਹੀਦਾ ਹਨ ਨਾ ਕਿ ਅਸੀਂ ਬੱਚੇ ਬਹੁਤ ਐਕਸਪੈਕਟ ਕਰ ਲੈਂਦੇ ਆ ਕੀ ਐ ਕਰਨਾ। ਅਗਰ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਟੈਨ ਟਵਲਥ ਸੀ ਸਾਡੇ ਬੋਰਡਜ਼ ਇਗਜ਼ਾਮ ਹੁੰਦੇ ਸੀ ਅਸੀਂ ਉਹਦੀ ਇੰਨੀ ਟੈਨਸ਼ਨ ਲੈ ਲੈਂਦੇ ਸੀ। ਹਨਾ ਤੇ ਹੁਣ ਤੇ ਬਹੁਤ ਲਾਰਜ ਸਕਿਲ ਤੇ ਬਿਜ ਉਹ ਹੈਗਾ ਏ। ਇੰਨਾ ਲਾਰਜ ਸਕੇਲ ਤਿੰਨ ਲੱਖਾਂ ਦੇ ਹਿਸਾਬ ਨਾਲ ਬੱਚਾ ਪੇਪਰ ਦੇ ਰਿਹਾ ਔਰ ਉਹ ਲੱਖ ਬੱਚਿਆਂ ਵਿੱਚੋਂ ਕੁਛ ਗਿਣੇ ਚੁਣੇ ਦਸ ਵੀਹ ਬੱਚੇ ਨਿਕਲੇਗੇ ਸਿਰਫ ਔਰ ਮਿਹਨਤ ਸਭ ਬੱਚਿਆਂ ਨੇ ਕੀਤੀ ਏ।
ਹਾਂ ਓ ਜਨਰਲ ਵ ਕੈਟੇਗਰੀ ਦੇ ਬੱਚੇ ਹੁੰਦੇ ਉਹਨਾਂ ਨੂੰ ਤੇ ਇੰਨੀ ਜਲਦੀ ਸੀਟ ਵੀ ਨਹੀਂ ਮਿਲਦੀ। ਜੋ ਐਸ
ਉਹਨਾਂ ਨੂੰ ਸਿਰਧ ਬਹੁਤ ਮੁਸ਼ਕਿਲ ਮਿਲਦੀ ਹੈ ਹਾਂਜੀ। ਉਹਨਾਂ ਵਾਸਤੇ ਤੇ ਬਹੁਤ ਦਿੱਕਤ ਪਰ ਹੂੰ ਅੱਜ ਕੱਲ੍ਹ ਬਹੁਤ ਕੰਮ ਖ਼ਰਾਬ ਹੋ ਗਿਆ ਅਸੀਂ ਕਿਸੇ ਤੇ ਨਹੀਂ ਕਰ ਸਕਦੇ।
ਹਾਂ ਬੜਾ ਹੀ ਮਤਲਬ ਨੁਕਸਾਨ ਹੋਇਆ ਦਾ ਬੱਚਿਆਂ ਅਸਤੇ ਕੁਛ ਨਾ ਬੱਚਿਆਂ 'ਤੇ ਨਾ ਪੈਰੈਂਟਸ ਵੀ ਥੋੜ੍ਹਾ ਪ੍ਰੈਸ਼ਰ ਪਾ ਦਿੰਦੇ ਆ ਮੈਂ ਕਈ ਬੱਚਿਆਂ ਨੂੰ ਵੇਖਿਆ ਹੈ ਜਿਵੇਂ ਉਹਨੇ ਪਿੱਛੇ ਇੱਕ ਸੁਸਾਇਡ ਹੋਇਆ ਸੀ। ਉਹ ਬੱਚਾ ਪੇਪਰ ਤੇ ਲਿਖ ਕੇ ਗਿਆ ਸੀ ਕਿ ਅਹ ਮਤਲਬ ਮੇਰੀ ਬੋਡੀ ਨੂੰ ਮੇਰੇ ਪੇਰੈਂਟਸ ਨੂੰ ਨਾ ਛੂਣ ਦੇਣਾ ਮਤਲਬ ਉਹਦੇ ਪੇਰੈਂਟਸ ਨੇ ਉਹਨੂੰ ਪ੍ਰੈਸ਼ਰ ਪਾਇਆ ਏ। ਤਾਂ ਹੀ ਉਹ ਐਵੇਂ ਮਤਲਬ ਲਿਖ ਕੇ ਗਿਆ ਨਾ ਪੇਪਰ ਤੇ
ਸਹੀ ਗੱਲ ਹਾਂ ਉਹ ਤੇ ਹੈ ਹੀ। ਪਰ ਹੁਣ ਅਸੀਂ ਇਵੇਂ ਜੱਜ ਨਹੀਂ ਕਰ ਸਕਦੇ ਨਾ ਕਿਉਂਕਿ ਸਾਨੂੰ ਆਪ ਨੀ ਪਤਾ ਕਿ ਕੀ ਹੋਇਆ ਸੀ ਜਾ ਕੀ ਨਹੀਂ ਹੋਇਆ ਸੀ।
ਹੂੰ ਉਹੀ ਨਾ ਉਹ ਕਿਤੇ ਕੁਛ ਪੇਰੈਂਟਸ ਦੇ ਵੀ ਹੁੰਦਾ ਵੈਸੇ ਸਾਡਾ ਸਿਸਟਮ ਤੇ ਖ਼ਰਾਬ ਹੀ ਐ। ਇੱਥੇ ਜਿਵੇਂ ਲੱਗ ਰਿਹਾ ਸੀ ਕਿ ਮੋਦੀ ਦੀ ਇੱਕ ਮਤਲਬ ਕੋਈ ਮਤਲਬ ਉਹ ਹੈਗੀ ਏ।
ਨਹੀਂ-ਨਹੀਂ-ਨਹੀਂ ਇਹ ਤੇ ਨਹੀਂ ਕਹਿ ਸਕਦੇ ਅਸੀਂ ਇਹ ਤੇ ਨਹੀਂ ਕਹਿ ਸਕਦੇ। ਤੇ ਤੁਸੀਂ ਗਲਤ ਸੋਚ ਰਹੇ ਹੋ ਇਹ ਤੇ ਹੁਣ ਇਹ ਤੇ ਸਾਨੂੰ ਵੀ ਨਹੀਂ ਪਤਾ ਨਾ
ਇਹ ਤੇ ਹੈ ਪਰ ਇੱਕੋ ਦਮ ਦੇਖੋ ਹਰ ਲੀਕ ਹੋ ਰਹੀ ਏ। ਦੇਖੋ ਪਹਿਲੇ ਨੀਟ ਦਾ ਲੀਕ
ਹਾਂਜੀ ਪਰ ਸਾਨੂੰ ਪਤਾ ਥੋੜ੍ਹੀ ਤੇ ਉਹ ਥੋੜ੍ਹੀ ਇਹ ਗਵਰਮੈਂਟ ਥੋੜੀ ਲੀਕ ਕਰਾ ਰਹੀ ਹੈ ਤੇ ਟੀਚਰ ਜੋ ਹੋ ਉਥੇ ਦੇ ਉਹ ਲੀਕ ਕਰ ਰਿਹਾ ਨਾ ਪੇਪਰ
ਤੇ ਹਾਂ ਪਰ ਆਂਦਾ ਤੇ ਉਹਨਾਂ ਦੀ ਤਰ ਸੀ ਜੀ ਐਲ ਦਾ ਪੇਪਰ ਵੀ ਲੀਕ ਹੋਇਆ।
ਹਾਂਜੀ-ਹਾਂਜੀ ਪਰ ਆਪਾਂ ਇੰਨੀ ਨਿੱਜੀ ਜਾਣਕਾਰੀ ਫਿਰ ਨਾ ਹੀ ਦਈਏ ਤੇ ਫਾਇਦਾ ਨੀ ਨਾ ਉਹਦਾਦ ਨਾ ਛੋੜ ਦਿੰਦੇ ਇਹਨੂੰ ਕੀ ਕਰਨਾ ਇਹਦੇ ਬਾਰੇ 'ਚ ਗੱਲ ਕਰਕੇ ਸਾਨੂੰ ਹਨਾ ਸਾਨੂੰ ਕੀ ਬਸ ਇਹੀ ਸੀ ਮੈਂ ਕਿਹਾ ਕਿ ਹੁਣ ਮੈਂ ਤੇ ਹੁਣ ਤਿਆਰੀ ਕਰਨ ਲੱਗੀ ਸੀ ਹੁਣ ਮੈਂ ਤੇ ਤਿਆਰੀ ਕਰਨੀ ਨੀ।
ਬਸ ਇਹ ਹਾਂ ਹੁਣ ਇਹ ਨਾ ਐਤਕੀ ਵਾਰ ਕੀ ਪਤਾ ਨਾ ਹੋਏ ਲੀਕ ਪਹਿਲ ਹੋ
ਹੋਏ ਵੀ ਹੈ ਨਾ ਵੀ ਪਰ ਬਹੁਤ ਦੋ ਵਾਰੀ ਤੇ ਹੋ ਗਿਆ ਨਾ ਤੇ ਕੀ ਕਰਨਾ ਹਨਾ।
ਪਰ ਬੱਚੇ ਨੇ ਵੀ ਤੇ ਆਪਣਾ ਕਰੀਅਰ ਬਣਾਉਣਾ ਹੁੰਦਾ ਹੈ ਤੇ ਫਿਰ ਉਹ ਅਸੀਂ ਵੀ ਤੁਹਾਨੂੰ ਆਪਣਾ ਕੁਛ ਕਰਨਾ ਹੀ ਹੈ ਨਾ ਹੁਣ ਕਿਸੇ ਬੱਚੇ ਦਾ ਗੋਲ ਹੀ ਕਿ ਮੈਨੂੰ ਨੀਟ ਕਰੈਕ ਕਰਨੀ ਐ ਬੀ ਐਸ ਕਰਨੀ ਏ। ਉਹ ਤੇ ਫਿਰ ਬੱਚਾ ਦੁਬਾਰਾ ਪੇਪਰ ਦੇਗਾ ਹੀ ਨਾ ਵੇਖੋ ਕਿਸੇ ਦਾ ਆਪਣਾ ਹੀ ਹੋਇਆ ਮੈਨੂੰ ਡਾਕਟਰ ਬਣਨਾ।
ਸਪ ਅਰੇ ਤੇ ਸਪਨੇ ਦੀ ਕੀ ਗੱਲ ਸਪਨੇ ਨੂੰ ਕੀ ਕਰੋਗੇ ਜੇ ਤੁਹਾਡੇ ਕੋਲ ਡੋਕ ਟਰ ਹੀ ਬਿਨਾਂ ਪੜ੍ਹੇ ਲਿਖੇ ਆਏਂਗੇ ਪੇਪਰ ਤੁਹਾਨੂੰ ਕੀ ਪਤਾ ਦੁਬਾਰਾ ਪੇਪਰ ਹੋਇਆ ਲੀਕ ਹੋ ਗਿਆ ਹੁਣ ਤੇ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਕਿ ਪੇਪਰ ਲੀਕ ਹੋਇਆ ਸੀ। ਪਹਿਲੇ ਸਾਡੇ ਅਰ ਇਨਫੋਰਮੇਸ਼ਨ ਆਈ ਨਹੀਂ ਪੇਪਰ ਲੀਕ ਹੋ ਗਿਆ ਤੇ ਅਨਪੜ ਡੋ ਟਰ ਥੋੜੀ ਸਾਡਾ ਇਲਾਜ ਕਰ ਸਕੇਗੇ ਦੁਬਾਰਾ ਲੀਕ ਹੋ ਜਾਏ ਪੇਪਰਸ ਔਰ ਇਹ ਬਾਹਰ ਜਨਤਾ ਨੂੰ ਨਾ ਪਤਾ ਚੱਲ ਸਕੇ ਤੇ ਇਹ ਤੇ ਕੋਈ ਫਾਇਦਾ ਨਹੀਂ ਨਾ ਇਹਦਾ ਵੀ
ਹਾਂ ਇਹ ਵੀ ਗੱਲ ਉਹੀ ਨਾ ਫਿਰ ਆਪਣਾ ਕੁਛ ਕਰੋ ਆਪਣਾ ਮਤਲਬ ਅਪਣੀ ਸਕਿੱਲ ਸਿੱਖੋ ਅਪਣਾ ਸੈਟਅਪ ਬਣਾਓ।
ਸਈ ਗੱਲ ਤੇ ਓਹੀ ਏ ਤਾਂ ਸਪਨਾ ਇੰਨਾ ਮੈਨੂੰ ਤਾਂ ਏਸ ਲੱਗਦਾ ਕਿ ਹਰ ਜਿਨ ਨੂੰ ਸੈਲਫ ਡਿਪੈਂਡੈਂਟ ਹੋਣਾ ਚਾਈਦਾ ਸਬ ਨੂੰ ਪਤਾ ਹੋਣਾ ਚਾਈਦਾ ਇੰਨਾ ਅਰਨ ਕਰਨਾ ਚਾਈਦਾ ਐ ਕਿ ਉ ਅਗਰ ਸਕੀਏ ਕਲਾ ਵੀ
ਹਾਂਜੀ ਓ ਨਾ ਬਸ ਐਨਾ ਸੇਲਫ਼ ਦੀਪੇਂਡੇਟ ਹੋਣਾ ਐ ਹਾਂਜੀ।
ਯਾ ਦੀ ਯਾ ਮੁੰਡਿਆਂ ਦੀ ਗੱਲ ਨਈ ਐ ਮਤਲਬ ਸਬ ਨੂੰ ਹੀ ਮੁੰਡਿਆਂ ਨੂੰ ਫੇਰ ਖਾਣਾ-ਵਾਣਾ ਵੀ ਬਣਾਣਾ ਆਣਾ ਚਾਈਦਾ ਐ ਕੁੜੀਆਂ ਨੂੰ ਹੀ ਜੋਬ ਕਰਨੀ ਚਾਈਦੀ ਏ, ਤੁਸੀਂ ਦੇਖਿਆ ਨੀ ਅ ਮਤਲਬ ਮੋਲਸ, ਸਟੋਰਸ ਵਗੈਰਾ ਚ ਕੁੜੀਆਂ ਲੋ ਕਰੀਓ ਕਰਦੀਆਂ ਏ। ਸਬ, ਸਬ ਨੂੰ ਸੈਲਫ ਡਿ ਪੈਂਡੈਂਟ ਹੋਣਾ ਅੱਜ-ਕੱਲ ਦੇ ਟਾਈਮ ਚ, ਤਾਂ ਈ ਤੇ ਕੈਂਦੇ ਆ ਕਿ ਅੱਜ-ਕੱਲ ਪੜ੍ਹਾਈ ਬਹੁਤ ਜ਼ਰੂਰੀ ਐ ਹਰ ਇੱਕ ਬ ਹਰ ਇੱਕ ਯੰਗਸਟਰ ਵਾਸਤੇ ਹਰ ਇੱਕ ਜਨੇ ਵਾਸਤੇ।
ਹਾਂ ਪੜ੍ਹਾਈ ਤੇ ਬਿਲਕੁਲ ਜ਼ਰੂਰੀ ਐ, ਬਿਨਾਂ ਪੜ੍ਹਾਈ ਤੇ ਤਾਂ ਕੁੱਛ ਵੀ ਨੀ ਹੈ। ਹੁਣ ਤੇ ਹਾਂ ਜਿਨੇ ਗ੍ਰੈਜੂਏਸ਼ਨ ਵੀ ਕੀਤੀ ਦੀ ਏ ਉਨੂੰ ਵੀ ਐ ਮਿਆਰ ਨੀ ਦਿੱਤੀ ਜਾਂਦੀ ਕਿ ਬਸ ਗ੍ਰੈਜੂਏਸ਼ਨ ਈ ਤੇ ਕੀਤੀ ਦੀ ਇਨੇ। ਪੜ੍ਹੀ ਥੋੜ੍ਹੀ ਹੋਈ ਐ, ਐਵੇਂ ਹੁੰਦਾ। ਪੜ੍ਹਨਾ ਅੱਜ-ਕੱਲ੍ਹ ਦੇ ਜ਼ਮਾਨੇ ਚ ਬੌਤ ਜ਼ੈਦਾ ਜ਼ਰੂਰੀ ਐ।
ਤੇ ਸਬ ਕੁਛ ਮੈਂ ਕਰਦੀ ਆ ਤੁਆਨੂੰ, ਠੀਕ ਏ।
ਹਾਂਜੀ-ਹਾਂਜੀ ਠੀਕ ਐ, ਸਾਸ਼੍ਰੀ ਕਾਲ।